ਸਾਸਰੀ ਕਾਲ ਜੀ।
ਹੋਰ ਕੀ ਹਾਲ ਏ, ਵਧੀਆ- ਵਧੀਆ। ਤੁਸੀਂ ਸੁਨਾ ਔ।
ਬਸ ਸਭ ਵਧੀਆ ਚੱਲ ਰਿਹਾ ਜੀ ਹੌਲੀ-ਹੌਲੀ।
ਹਾਂ, ਹੋਰ ਕਿਦਾਂ ਫੋਨ ਕੀਤਾ?
ਬਸ, ਮੈਂ ਕਿਆ ਚਲੋ ਅ ਕਰ ਲੀਏ ਫੋਨ ਮੌਸਮ-ਮੂਸਮ ਦਾ ਹਾਲ ਚਾਲ ਪੁੱਛ ਲਈਏ, ਕਿਵੇਂ ਤ੍ਹ‌ਾਡੇ ਉੱਥੇ ਮੌਸਮ।
ਹਮ ਠੀਕ ਐ ਮੌਸਮ, ਧੁੱਪ ਵੀ ਐ, ਗਰਮੀ ਵੀ ਐ। ਬਾਰਿਸ਼ ਵੀ ਹੈ ਬੱਦਲ ਵੀ ਹ ਕੋਈ ਨਹੀਂ ਮੈਂ ਤੁਹਾਨੂੰ ਦੱਸਾਂਗੀ ਮਤਲਬ ਇਹਦੇ ਚ ਨਾ ਪ੍ਰੋਪਰ ਨੇਮ ਨਾ ਲਿਆ ਕਰੋ
ਅੱਛਾ ਠੀਕ ਠੀਕ ਚਲੋ ਕੋਈ ਮਤਲਬ ਉਹੀ ਪਾਤਸ਼ਾਹ ਕਿੱਦਾਂ ਹੁੰਦੀ ਆ ਉਧਰ ਸਾਡੇ ਜਿਦਾਂ ਥੋੜੀ ਹੁੰਦੀ ਕਿ ਜਿਆਦਾ
ਨਹੀਂ ਹੁੰਦੀ ਬਾਰਿਸ਼ ਤੇ ਹੁੰਦੀ
ਅੱਛਾ
ਹਾਂ
ਆਪਣੀ ਵੀ ਇਧਰ ਜਿਵੇਂ ਹੁਣ ਜਿੱਦਾਂ ਹੁਣ ਆਪਣੇ ਪਹਾੜੀ ਇਲਾਕੇ ਆ ਪਲੇਨ ਜਿਹੜੇ ਇਲਾਕੇ ਹੁੰਦੇ ਨੇ ਨਾ ਤੁਹਾਨੂੰ ਉਸ ਚੀਜ਼ ਦਾ ਹੋਏਗਾ ਪਹਾੜੇ ਇਲਾਕੇ ਜਿੱਦਾਂ ਹੁਣ ਤੁਸੀਂ ਦੇਖਿਆ ਹੈਗਾ ਫੋਰ ਲੇਨ ਬੜੇ ਬਣਦੇ ਪਏ ਨੇ
ਅੱਛਾ ਅੱਛਾ
ਅਹ ਤੇ ਉਸ ਚੀਜ਼ਾਂ ਤਾਂ ਤੁਸੀਂ ਦੇਖਿਆ ਹੋਏਗਾ ਕੇ ਅ ਜਿਹੜੇ ਪਹਾੜੀ ਖਿਸਕਾ, ਮਤਲਬ ਕਹਿਣ ਦਾ ਮਤਲਬ ਕਿ ਜਿਹੜੀ, ਕਟਿੰਗ ਵਗੈਰਾ ਕਰਦੇ ਨੇ, ਜਿਹੜੇ ਵੱਡੀਆ ਮਸ਼ੀਨਾਂ ਜਿਹੜੀ ਕਰ ਰ‌ਈਆਂ। ਹਾਂ ਉਸ 'ਚ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਬਰਸਾਤ ਬਹੁਤ ਜ਼ਿਆਦਾ ਹੋ ਜਾਂਦੀ ਤੇ ਸਲਾਈਡ ਬਹੁਤ ਜ਼ਿਆਦਾ ਹੁੰਦੀ ਐ ਤੇ ਨੁਕਸਾਨ ਕਈ ਵਾਰੀ, ਅਹ ਜਾ ਓਦਾ ਨੁਕਸਾਨ ਵੀ ਬਹੁਤ ਹੁੰਦਾ ਐ। ਉਸ ਚੀਜ਼ ਦਾ, ਥੋੜਾ ਜਾ ਇਹ ਹੇਗਾ ਐਹੀ ਮਤਲਬ ਪਹਾੜੀ ਇਲਾਕੇ ਤੇ ਆਪਣੇ ਪਲੇਨ ਇਲਾਕੇ 'ਚ ਥੋੜਾ ਇਹ ਫ਼ਰਕ ਐ ਕਿ, ਪਹਾੜੀ ਲਾਕੇ 'ਚ ਥੋੜਾ ਜਿਆ ਡਰ ਦਾ ਮਾਹੌਲ ਰਹਿੰਦਾ ਬਰਸਾਤ ਦੇ ਟਾਈਮ ਤੇ ਲੋਕੀ ਆਣਾ-ਜਾਣਾ ਬਹੁਤ ਘੱਟ ਜਾਂਦੇ ਨੇ, ਕਿਉਂਕਿ ਕਿ ਨਿਊਜ਼ ਦੇਖ ਕੇ ਲੋਕੀ ਸੋਚਦੇ ਨੇ ਬੀ ਆਹ ਚੀਜ਼ ਪਤਾ ਨੀ, ਸਾਡੇ ਨਾਲ ਨਾ ਜੇਓ ਜੇਆ ਕੁਛ, ਉਹ ਚੀਜ਼ ਕਰਕੇ, ਪਲੇਨ ਏਰੀਏ ਥੋੜ੍ਹਾ ਇਹ ਕਿ ਇਸ ਚੀਜ਼ ਤੋਂ ਬਚਾਵ ਰਹਿੰਦਾ ਐ।
ਵੀ ਰੇਨੀ ਆਂ। ਅਸੀਂ ਵੀ ਬਾਰਿਸ਼ਾਂ 'ਚ ਬਹੁਤ ਘੱਟ ਜਾਂਨੇ ਆ, ਪਹਾੜੀ ਲਾਕੇ 'ਚ ਜਦੋਂ ਬਾਰਿਸ਼ਾਂ ਨ‌ੀ ਹੁੰਦੀਆਂ ਉਸ ਤੋਂ ਪਹਿਲੇ ਈ ਚਲੇ ਜਾਂਨੇ ਆਂ।
ਹਾਂ ਜਾਂ ਤਾਂ ਪਹਿਲੇ ਜਾਂ ਫਿਰ ਥੋੜ੍ਹਾ ਬਾਅਦ 'ਚ ਜਿਵੇਂ ਜਦੋਂ ਥੋੜਾ ਬਰਫ਼ ਵਗੈਰਾ ਪੈ ਚਲੋ, ਉਦੋਂ ਜ਼ਾਦਾ ਚੀਜ਼ਾਂ ਦਾ ਨੁਕਸਾਨ ਨੀ ਹੁੰਦਾ। ਫਿਰ ਉਦੋਂ ਬੰਦਾ ਨਿਕਲ ਸਕਦਾ, ਮਤਲਬ ਹਾਂ ਤੇ ਕਈ ਵਾਰੀ ਇੰਸੀਡੈਂਟ ਐਵੇਂ ਦੇ ਹੁੰਦੇ, ਕਈ ਵਾਰੀ ਤੇ ਲੋਕ ਲੋਕਾਂ ਨੂੰ ਸੱਟ-ਸੁੱਟ ਵੀ ਲੱਗ ਜਾਂਦੀ ਜਿਆਦਾ ਕਈ ਵਾਰੀ, ਏ ਕੇਸ ਜਿਆਦਾ ਖ਼ਰਾਬ ਹੋਣ ਪੈ ਜਾਂਦੇ ਨੇ ਕਈਆਂ ਦੇ, ਤੇ ਇਹ ਥੋੜਾ ਜਿਆ ਅ ਖੋ, ਹਾਂਜੀ-ਹਾਂਜੀ।
ਹੁੰਦੀ ਏ ਤੇ ਹੋਰ ਗਰਮੀ ਹੋ ਜਾਂਦੀ ਏ।
ਹਾਂ, ਉਮਸ-ਉਮਸ ਹੋ ਜਾਂਦੀ ਹੋਏਗੀ।
ਹਾਂ, ਬਹੁਤ ਊਮਸ ਐ ਇੱਧਰ।
ਹਾਂਜੀ-ਹਾਂਜੀ, ਇਸ ਲਈ ਇੱਥੇ ਵੀ ਥੋੜ੍ਹਾ ਜਿਹਾ ਇਹ ਐ ਕਿ ਅੱਜ ਕੱਲ੍ਹ ਗਰਮ ਗਰਮ-ਸਰਦ ਹੋ ਜਾਂਦਾ ਤੇ ਉਸ ਕਰਕੇ ਜੁਖਾਂਮ-ਜੁਖੂਮ ਹੋ ਜਾਂਦਾ ਐ। ਇਹ ਵੀ ਚਕ ਘਰ ਆ ਕੇ, ਇੱਕ ਦਮ ਗਰਮੀ ਹੋ ਜਾਂਦੀ, ਇੱਕ ਦਮ ਠੰਡ ਹੋ ਉਸ ਚੱਕਰ 'ਚ ਫੇਰ, ਅਹ ਜ਼ੁਖਾਂਮ ਵਗੈਰਾ
ਉਹਨਾਂ ਦਾ ਦਿਲ ਨੀ ਕਰਦਾ, ਬਾਹਰ ਜਾਣ ਤੇ ਬਿਲੁ ਤੇ ਦਿਲ ਨੀ ਕਰਦਾ, ਘੁੰਮਣ ਜਾਈ
ਘਰ ਵੀ ਐਵੇਂ ਕਿ ਅ ਉਮਸ ਤੇ ਘਰ ਚ ਵੀ ਪੂਰੀ ਜਿੱਦਾਂ ਹੁਣ ਗਰਮੀ ਤੇ ਪੂਰੀ ਰਹਿੰਦੀ ਘਰਾਂ ਵਿੱਚ ਵੀ ਥੋੜਾ ਜਿ ਬਾਹਰ ਸ਼ਾਮ ਸਵੇਰੇ ਸ਼ਾਮ ਥੜਾਿਹਾ ਮੌਸਮ ਠੰਡਾ ਰਹਿੰਦਾ ਹੋਏਗਾ ਬਾਕੀ ਅੰਦਰ ਕਮਰਿਆਂ ਚ ਤੇ ਗਰਮ ਹੀ ਹੁੰਦਾ ਹੋਏਗਾ।
ਨਹੀਂ ਅਸੀਂ ਲਗਾ ਕੇ ਅਸੀਂ ਬੈਠੇ ਰਹਿੰਦੇ ਹਾਂ।
ਹਾਂ ਉਹ ਚਲੋ ਪਰ ਹੈ ਤੇ ਚਲੋ ਇਸਏ ਚੀਜ਼ ਨਾਲ ਥੋੜਾ ਜਿਹਾ ਹੈ ਕਿ ਅਹ ਥੋੜੇ ਦਿਨ ਲਈ ਠੀਕ ਹੈ ਲੇਕਿਨ ਪਰਮਾਨੈਂਟਲੀ ਤੇ ਉਹ ਸੋਲਿਊਸ਼ਨ ਨੀ ਹੈਗਾ ਉਹ ਚੀਜ਼ ਦਾ। ਅਹ ਕਿਉਂਕਿ ਹੈ ਤਾਂ ਨੁਕਸਾਨ ਕਰਨ ਵਾਲੀ ਚੀਜ਼ ਹੀ ਹੈ।
ਹਾਂ ਨਹੀਂ ਲਗਾਉਂਦੇ ਅਸੀਂ ਨੋਰਮਲ ਤੇ ਹੀ ਹਾਂ ਜ਼ਿਆਦਾ ਤੇਜ਼
ਹਾਂਜੀ -ਹਾਂਜੀ, ਹਾਂਜੀ ਨਹੀਂ ਪਰ ਫਿਰ ਵੀ ਇੱਕ ਵਾਰੀ ਉਹ ਹੈ ਕਿ ਲੱਤ ਅਗਰ ਇੱਕ ਵਾਰੀ ਲੱਤ ਲੱਗ ਜੇ ਚੀਜ਼ ਦੀ ਫੇਿਰ ਛੁਡਾਣੀ ਔਖੀ ਹੈ ਬਹੁਤ ਕਿਤੇ ਹੋਰ ਬੰਦਾ ਜੇ ਜਾਏ ਹਾਂ ਨਹੀਂ ਮਤਲਬ ਕਹਿੰਦਾ ਕਿ ਹਾਂ ਉਈ-ਉਈ ਕਈਆਂ, ਮੈਂ ਮਤਲਬ ਤੁਹਾਡੀ ਗੱਲ ਨੀ ਜਿਵੇਂ ਹੋਰ, ਜਿਵੇਂ ਕਈਆਂ ਨੂੰ ਆਦਤ ਲੱਗ ਜ਼ੇ ਤੇ ਔਹ ਛੁਡਾਨੀ ਬੋਤ ਔਖੀ, ਕਿਥੇ ਹੋਰ ਬੰਦਾ ਜਾਂਦਾ। ਫਿਰ ਕਹਿੰਦਾ ਹਾਏ ਗਰਮੀ, ਹਾਏ ਗਰਮੀ ਔ ਚੀਜ਼। ਹੋ ਜਾਂਦੀ, ਬੰਦੇ ਨੂੰ ਗਰਮੀ ਬਹੁਤ ਲੱਗ ਰੀ ਐ ਜੀ, ਆਹ ਚੀਜ਼ਾਂ
ਹੁਣ ਅਸੀਂ ਐ ਕਿ ਚਲੋ ਰੋਟੀ ਬਣਾਈ, ਗਰਮੀ ਲੱਗਗੀ, ਫਟਾਫਟ ਅੰਦਰ ਆਏ ਏ, ਸੀ ਲਗਾ ਕੇ ਬੈਠ ਗੇ। ਫਿਰ ਨੋਰਮਲ ਹੋਏ ਤੇ ਅਸੀਂ ਬੰਦ ਕਰ ਦਿੰਨੇ ਆ।
ਹਾਂਜੀ, ਇਹ ਤੇ ਹੈ।
ਏਹ ਚੀਜ਼ ਹੈ, ਮਤਲਬ ਏਹ ਨੀ ਕਿ, ਸਾਰਾ ਦਿਨ ਈ ਏ ਸੀ ਚ ਨ ਈ। ਬਾਹਰ ਵੀ ਨਿਕਲਨੇ ਆਂ, ਬਾਹਰ ਵੀ ਮਾਰਕੀਟ ਵੀ ਜਾਂਨੇ ਆ।
ਹੁਣ ਔਈ ਨਾ ਅਹ ਜਿੱਦਾਂ ਹੁਣ ਕਈ ਜਗ੍ਹਾ ਤੇ ਐਵੇਂ ਹੁੰਦਾ ਏ ਕੇ ਅਹ ਫੈਕਟਰੀਜ਼ ਵਗੈਰਾ ਬਹੁਤ ਹੁੰਦੀਆਂ ਨੇ। ਫੇਰ ਉਸ ਚੱਕਰ 'ਚ ਬੰਦਾ ਬਾਹਰ ਤੇ ਜਾਂਦਾ ਲੇਕਿਨ ਉਹ ਚੀਜ਼, ਬੰਦੇ ਨੂੰ ਫਿਰ ਥੋੜ੍ਹੀ ਜਿਹੀ ਇਫੈਕਟ ਕਰਦੀ ਏ ਕਿ ਅਹ ਓ ਫਿਰ ਬੰਦਾ ਸੋਚਦਾ ਕਿ ਮੈਂ ਸੈਰ ਕਰ ਰਿਆ ਜੀ, ਵਧੀਆ ਹਵਾ ਲੈ ਰਿਆ ਜੇ ਚੀਜ਼ਾਂ ਕਰ ਰ‌ਏ ਆ।
ਸਾਡੇ ਏਥੇ ਦੇਖੋ ਮੇਨ ਹੈਗਾ। ਇੰਡਸਟਰੀ ਇਨੀ ਇਨੀ ਹੈ ਪੋਲਿਊਸ਼ਨ ਇੰਨਾ ਔਰ ਪਾਪੂਲੇਸ਼ਨ ਵੀ ਇੱਥੇ ਇੰਨੀ ਜ਼ਿਆਦਾ ਹੈ। ਇਹਦੇ ਨਾਲ ਕੀ ਇੰਨਾ ਪੋਲਿਊਸ਼ਨ ਕਰਕੇ, ਇੰਨੀ ਗਰਮੀ ਹੈ ਨਾ ਤੁਸੀਂ ਇਹ ਦੱਸੋ ਕਈ ਜਗ੍ਹਾ ਐਸੇ ਨੇ ਉੱਥੇ ਏਸੀ ਵੀ ਨਹੀ ਕੰਮ ਕਰਦੇ।
ਹਾਂਜੀ- ਹਾਂਜੀ ਉਹ ਫਿਰ ਲੋਡ ਜ਼ਿਆਦਾ ਲੈ ਲੈਣਗੇ।
ਲੋੜ ਜ਼ਿਆਦਾ ਲੈਂਦੇ ਨੇ ਅਗਰ ਆਮਣੇ ਸਾਹਮਣੇ ਛੋਟੀ ਗਲੀ ਹੈ ਪਿੱਛੇ ਅਗਰ ਵਿੰਡੋ ਏ ਸੀ ਲਗਾਏ ਨੇ ਆਪਸ 'ਚ ਗਰਮੀਆਂ ਖਿੱਚ ਆਪਸ 'ਚ ਜਿਵੇਂ ਹੁਣ ਉਹਦਾ ਵੀ ਕੰਪਰੈਸ਼ਰ ਚੱਲ ਰਿਹਾ ਤੇ ਇਧਰ ਵੀ, ਤੇ ਉਹ ਟਕਰਾਵ ਹੁੰਦਾ ਏਸੀ ਹੀ ਨਹੀਂ ਚਲਦੇ
ਅੱਛਾ- ਅੱਛਾ।
ਇੰਨਾ ਬੁਰਾ ਹਾਲ ਹੀ ਇਸ ਏਧਰ ਸ਼ਹਿਰ 'ਚ
ਥੋੜ੍ਹਾ ਆਪਾਂ ਉਹ ਚੀਜ਼ ਸੋਚਦੇ ਹਾਂ ਕਿ ਸੈਰ ਕਰਨ ਜਾ ਰਹੇ ਹੈ, ਲੇਕਿਨ ਸਾਨੂੰ ਕੀ ਪਤਾ ਵੀ ਪੋਲਿਊਸ਼ਨ ਇੰਨਾ ਵਧਿਆ ਪਿਆ ਉਹ ਗੱਡੀਆਂ ਦਾ, ਫੈਕਟਰੀਆਂ ਦਾ ਆ ਚੀਜ਼ ਇੱਕ ਚੀਜ਼ ਹੋਰ ਹੈ। ਚਲੋ ਜਿਹੜਾ ਅ, ਧੂੰਆਂ ਵਗੈਰਾ ਚਲੋ ਜਿਹੜਾ ਫੈਕਟਰੀ ਨਿਕਲ ਉਹ ਤੇ ਗੱਲ ਵੱਖਰੀ ਹੈ ਲ ਲੇਕਿਨ ਜਿਹੜਾ ਇਹਨਾਂ ਦਾ ਕੈਮੀਕਲ ਵਗੈਰਾ ਨਿਕਲਦਾ ਪਾਣੀ ਦੇ ਥਰੂ ਜਿਹੜਾ ਕਢਦੇ ਨੇ ਉਹ ਵੀ ਕਿਹੜਾ ਇਹਨਾਂ ਦਾ ਠੀਕ ਜਗ੍ਹਾ ਜਾਂਦਾ ਉਹ ਵੀ ਕਦੀ ਵਾਰੀ ਨਾਲੇ ਮਤਲਬ ਨਾਲੀਆਂ 'ਚ ਕਦੀ ਵਾਰੀ ਨਹਿਰਾਂ ਨਾਂ ਜਿਹੜੀਆਂ ਹੁੰਦੀਆਂ ਕੋਈ ਚੀਜ਼ਾਂ ਹੋ ਗਈਆਂ, ਨਦੀਆਂ ਵਗੈਰਾ ਉਹਨਾਂ 'ਚ ਬਹਾ ਦਿੰਦੇ ਨੇ ਉਹ ਫਿਰ ਅੱਗੇ
ਅਰੇ ਰੀਲ 'ਚ ਦੇਖਿਆ ਮੈਂ ਅੱਜ ਹੀ, ਉਹ ਹਰਿਦੁਆਰ ਕਹਿੰਦੇ ਵੀਈ ਆਪ ਗੰਗਾ ਜਲ ਨਹੀਂ ਲੈ ਕੇ ਆਏ ਉਹਨੇ ਫਿਰ ਰੀਜ਼ਨ ਦੱਸਿਆ ਹੈ ਕਿ ਗੰਗਾ ਜਲ ਮੈਂ ਕਿਉਂ ਨਹੀਂ ਲਿਆਈ, ਕਿਉਂਕਿ ਉਹਦੇ 'ਚ ਉੱਪਰਨੇ ਕੁਛ ਪੂਰਾ ਉਹਨੇ ਪ੍ਰੋਪਰ ਵੀਡੀਓ ਦਿਖਾਈ ਏ ਕਿ ਸੀਵਰੇਜ ਦਾ ਪਾਣੀ ਸਾਰਾ ਗੰਗਾ 'ਚ ਜਾ ਰਿਹਾ।
ਹਾਂਜੀ- ਹਾਂਜੀ, ਹਾਂਜੀ ਉਹ ਦੇਖੀ ਸੀ ਮੈਂ ਵੀਡੀਓਜ਼ ਦੇਖ
ਹਾਂ ਮਤਲਬ ਕਿੱਧਰ ਕੀ ਸੇਫ ਹੈ ਕੀ ਕਲੀਨ ਹੈ ਕੁਛ ਨਹੀਂ ਕਹਿ ਸਕਦੇ ਅਸੀਂ।
ਉਹ ਤੇ ਹੈਗੇ ਕਿਉਂਕਿ, ਕਿਉਂਕਿ ਇਸ ਜਿੱਦਾਂ ਹੁਣ ਮੰਨ ਲਓ ਅਹ ਕਈ ਜਗ੍ਹਾ ਤੇ ਹੁਣ ਇਹੋ ਜਿਹੀਆਂ ਚੀਜ਼ਾਂ ਵੀ ਹੈ। ਜਿੱਦਾਂ ਹ ਬਾਥਰੂਮ ਵਗੈਰਾ, ਲੈਟਰਿਨ ਵਗੈਰਾ ਜੋ ਚੀਜ਼ਾਂ ਸਾਰੀਆਂ ਇਹ ਸੀਵਰੇਜ ਜਿੱਦਾਂ ਹੁੰਦੇ ਨੇ ਉਹ ਨਹੀਂ ਹੈਗੇ ਨੇ, ਖੁੱਲੇ 'ਚ ਜਿੱਦਾਂ ਕਈ ਖੱਡਾਂ ਨਦੀਆਂ ਦੇ ਕਿਨਾਰੇ ਇਹ ਚੀਜ਼ਾਂ ਸਿੱਧੇ ਬ ਬਣਾਕੇ ਕਿ ਵੀ ਇੱਧਰੋਂ ਨਿਕਲੇ ਬਹਾਵ ਸਿੱਧਾ ਖਡ ਇਹਨਾਂ 'ਚ ਜਾਏ, ਆਹ ਚੀਜ਼ਾਂ ਕਈ ਜਗ੍ਹਾ ਤੇ ਐਵੇਂ ਹੋ ਗਈ ਬੰਦੇ ਟ ਟੈਂਕ ਵਗੈਰਾ ਅੱਜ- ਕੱਲ੍ਹ ਥੋੜ੍ਹਾ ਜਿਹਾ ਪਰਹੇਜ ਰੱਖਦੇ ਨੇ, ਬੰਦਾਦੇ ਕੌਣ ਇੰਨਾ ਖਰਚਾ ਕਰੇ ਖੁੱਲੇ 'ਚ ਆਪਣੇ ਨਾਲ ਜੀ ਤਾਂ ਘਰ ਕਈਆਂ ਦੇਨ ਘਰ ਲੱਗਦੇ ਨੇ ਨਜ਼ਦੀਕ ਨਦੀਕ ਏਦਾਂ ਦੀ ਜਗ੍ਹਾ ਤੇ, ਉਹ ਤੇ ਫਿਰ ਐਵੇਂ ਦੀ ਚੀਜ਼ਾਂ ਹੀ ਕਰਦੇ ਨੇ ਫਿਰ ਨਦੀਆਂ ਦੇ ਨਜ਼ਦੀਕ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਚਲੋ ਸਾਨੂੰ ਸੁੱਖ ਹੋ ਗਿਆ ਬਈ ਇੱਥੇ ਫਰੀ, ਇੱਥੇ ਕਰ ਦੋ ਸਿੱਧਾ ਦਾ ਸਿੱਧਾ ਨਿਕਾਲ ਦੋ ਬਾਹਰ ਨੂੰ ਲੇਕਿਨ, ਇੱਥੇ ਤਾਂ ਚਲੋ ਹੋ ਜਾਏਗਾ ਲੇਕਿਨ ਅਗਲੇ ਪਤਾ ਨੀ ਕਿੰਨੇ ਲੋਕ ਲੋਕਾਂ ਨੂੰ ਅੱਗੇ ਇਹ ਚੀਜ਼ਾਂ ਦਾ ਭੁਗਤਣਾ ਪੈਂਦਾ ਨੁਕਸਾਨ ਫਿਰ-
ਹਾਂ ਨਹੀਂ, ਇੱਥੇ ਤੇ ਹੈ, ਉਹ ਜਿਹੜੇ ਦੇਖੋ ਜਿਹੜੇ ਛੋਟੇ- ਛੋਟੇ ਲੋਕ ਨੇ ਝੋਪੜੀਆਂ 'ਚ ਰਹਿੰਦੇ ਨੇ ਉਹਨਾਂ ਨੂੰ ਕਿੰਨਾ ਨੁਕਸਾਨ ਹੁੰਦਾ।
ਹਾਂਜੀ- ਹਾਂਜੀ।
ਹੁਣ ਬਾਰਿਸ਼ਾਂ ਨੇ, ਕਈ ਵਾਰੀ ਉੱਥੇ ਨਹਿਰਾਂ ਦੇ ਕੋਲ ਹੀ ਰਹਿੰਦੇ ਨੇ। ਨਹਿਰਾਂ ਦਾ ਪਾਣੀ ਇੰਨਾ ਹੋ ਜਾਂਦਾ ਹੈ। ਪਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ। ਤੇ ਤੁਸੀਂ ਥੋੜ੍ਹਾ ਬਾਹਰ ਨਿਕਲ ਲ ਜੋ ਰੇਨੀ ਸੀਜ਼ਨ ' ਜਿਵੇਂ ਬਾਰਿਸ਼ਾਂ ਦਾ ਮੌਸਮ ਏ
ਹਾਂਜੀ ਇਹ ਤੇ ਹੈ, ਲੇਕਿਨ ਉਹ ਵੀ ਕੀ ਕਰਨ ਕਿਉਂਕਿ ਅਹ ਸੈਨੀ ਤੇ ਜਿੱਥੇ ਅਗਰ ਹੋਰ ਕੀਤੀ ਜਿੱਦਾਂ ਰਿਹਾਇਸ਼ੀ ਲੱਗਦੀ ਜਿੱਥੇ ਰਹਿਣ ਦਿੰਦੇ ਨੇ ਬੰਦੇ ਅਗਰ ਉਹ ਉੱਧਰ ਚੱਲ ਜਾਣ ਲੇਕਿਨ ਉਹਨਾ ਨੇ ਉੱਥੋਂ ਭਜਾ ਦੇਣਾ ਉਹਨਾਂ ਨੂੰ। ਫਿਰ ਨਾ ਉਹ ਇੱਧਰ ਦੇ ਹੁੰਦੇ ਨਾ ਉੱਧਰ ਦੇ, ਦੋਨੋ ਚੀਜ਼ਾਂ ਕੋਈ ਛੱਡਣ ਨੂੰ
ਨਹੀਂ ਕਹਿ ਸਕਦੇ ਹਾਂ, ਪਰ ਇਹ ਤਾਂ ਦੇਖੋ ਖੁਦ ਇਹਨਾਂ ਨੂੰ ਵੀ ਸੋਚਣਾ ਚਾਹੀਦਾ, ਸਰਕਾਰ ਨੂੰ ਵੀ ਸੋਚਣਾ ਚਾਹੀਦਾ ਪਰ ਇਹਨਾਂ ਦੇ ਘਰ -ਬਾਰ ਤੇ ਹੁੰਦੇ ਹੀ ਨੇ
ਨਹੀਂ ਹੋਂਦੇ ਜ਼ਰੂਰ ਨੇ ਲੇਕਿਨ ਉਹ ਫੇਰ ਹੁਣ ਜਿੱਦਾਂ ਹੁਣ ਕੰਮ ਕੁਮ ਕਰਨ ਆਏ ਨੇ ਆਪਣੀ ਕਮਾਈਆਂ ਕਰਨ ਆਏ ਨੇ ਤੇ ਫੇਰ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਨੇ ਫੇਰ ਥੋੜ੍ਹਾ ਟਾਈਮ ਰਹਿ ਕੇ ਫਿਰ ਦੁਬਾਰਾ ਉੱਥੋਂ ਹੱਟ ਕੇ ਕਿਤੇ ਹੋਰ ਚਲੇ ਜਾਂਦੇ ਨੇ ਤਾਂ ਫਿਰ ਫੇਰ ਉਹ ਹੈ ਕੇ ਬਈ ਇਹਨਾਂ ਦਾ ਠਿਕਾਣਾ ਇੱਕ ਜਗ੍ਹਾ ਦਾ ਨ ਫਿਰ ਕਿਤੇ ਨਾ ਕਿਤੇ ਜਿੱਥੇ ਇਹਨਾਂ ਨੂੰ ਕੰਮ ਮਿਲ ਗਿਆ ਉੱਥੇ ਚਲੇ ਗਏ।
ਅੱਜ ਕੱਲ੍ਹ ਦੇ ਤੁਸੀਂ ਸਾਹਮਣੇ ਬੰਦਾ ਬੈਠਾ ਅੱਜ ਪਹਿਚਾਣ ਨੀ ਪਾਉਗੇ ਸਹੀ ਹੈ ਕਿ ਸਹੀ ਨਹੀਂ ਹੈ। ਅਸੀਂ ਇੱਕ ਵਾਰੀ ਕਿਧਰੇ ਗਏ ਮੰਦਿਰ ਗਏ ਆ ਅਸੀਂ ਸੋਚਿਆ ਬਈ ਬੰਦਾ ਵੀਲ ਚੇਅਰ ਤੇ ਬੈਠਾ,
ਅੱਛਾ।
ਕਿ ਉਹਦੀ ਮਦਦ ਕਰਦੀ ਮਤਲਬ ਉਹ ਤਿਲਕ ਵਗੈਰਾ ਲਗਾ ਰਿਹਾ ਸੀ ਉਹਦੇ ਪੈਸੇ ਪੂਹੇ ਬਈ ਆਪਣੀ ਮਰਜ਼ੀ ਏ ਦੇਣੇ ਆ ਦੇ ਦੋ ਨਹੀਂ ਦੇਣੇ
ਹਾਂਜੀ-ਹਾਂਜੀ।
ਤੇ ਅਸੀਂ ਜਾਂਦੇ ਹੋਏ ਉਹਨਾਂ ਤੋਂ ਬਈ ਜਿਵੇਂ ਬੱਚਿਆਂ ਨੂੰ ਲਗਵਾ ਤਾ, ਆਂਦੇ ਹੋਏ ਤੁਸੀਂ ਦੇਖਿਆ ਉਹੀ ਉਹ ਵੀਲ ਚੇਅਰ ਤੇ ਖੜਾ ਹੈ ਉਹਦੇ ਨਾਲ।
ਅੱਛਾ, ਅੱਛਾ ਮਤਲਬ ਉਹ ਹੈ ਕਿ ਥੋੜੇ-ਥੋੜੇ ਲੋਕਾਂ ਨੂੰ ਵੀ ਮੈਂ ਏਦਾਂ ਆਪਣਾ ਰੂਪ ਦਿਖਾ ਦਾਂ ਥੋੜਿਆਂ ਨੂੰ ਕੁਛ ਹੋਰ ਦਿਖਾ ਦਾਂ। ਯਾ ਹੋਰ ਚੀਜ਼ ਬੰਦੇ ਦੇ ਮਾਇੰਡ ਨੂੰ ਕੁੱਛ
ਪਤਾ ਨੀ ਇਹ ਤੇ ਇਨਕਮ ਬਣਾਈ ਦੀ ਉਹਨਾਂ ਨੇ ਇਹ ਤੇ ਜਿਹੜੇ ਮੰਗਣ ਵਾਲੇ ਐਹਨਾਂ ਨੂੰ ਤੇ ਦੇਣੇ ਹੀ ਨੀ ਚਾਹੀਦੇ।
ਅਗਲੇ ਨੂੰ ਓਹੀ ਨਾ ਯਾ ਤੇ ਉਹਨਾਂ ਨੂੰ ਚਲੋ ਇਹ ਹੈ ਕਿ ਖਾਣ ਪੀਣ ਨੂੰ ਦੇ ਦੋ ਜੋ ਚੀਜ਼ ਤੁਸੀਂ ਦੇ ਸਕਦੇ ਹੋ ਲੇਕਿਨ ਪੈਸੇ-ਪੈਸੇ ਤਾਂ ਏਦਾਂ ਹੁੰਦਾ
ਕੀ ਇਹ ਕੰਮ ਨਹੀਂ ਕਰ ਸਕਦਾ ਇਹਨੂੰ ਦੇ ਦੀਏ।
ਹਾਂ ਉਹ ਆ ਈ ਜਾਂਦਾ ਮਾਇੰਡ ਚ ਆ ਈ ਜਾਂਦਾ ਪਰ ਫਿਰ ਵੀ ਏਕ ਚੀਜ਼ ਹੁੰਦੀ ਇੱਕ ਚੀਜ਼ ਹਮੇਸ਼ਾ ਇਹ ਹੋਣੀ ਚਾਹੀਦੀ ਕਿ ਆਪਾਂ ਖਾਣ ਨੂੰ ਦਈਏ ਅਗਲੇ ਨੂੰ ਪਾਨ ਕਿਉਂਕਿ ਪੈਸੇ ਦਾ ਜਿ ਕੀ ਪਤਾ ਸਾਡੇ ਹੀ ਪੈਸੇ ਨਾਲ ਉਹ ਓਦਰੋ ਨਸ਼ਾ ਲੈ ਕੇ ਆ ਜੇ। ਤੇ ਉਹ ਚੀਜ਼ ਲੱਗਣੀ ਏ ਸਾਨੂੰ ਕੀ ਬਈ ਅਸੀਂ ਉਹਨੂੰ ਨਸ਼ਾ ਲਵਾਯਾ ਜੀ।
ਹਾਂ।
ਇੱਕ ਤਰ੍ਹਾਂ ਤੇ ਮਤਲਬ ਪਾਂਵੇ ਬੰਦਾ ਦਿੰਦਾ ਦਸ ਵੀਹ ਪੰਜਾਹ ਔ ਜਿੰਨਾ ਵੀ ਦੇਗਾ ਉਹਦਾ ਉਹੀ ਚੀਜ਼ ਏ ਜਿਸਨੂੰ ਆਦਤ ਹੋਏਗੀ ਤੇ ਉਹ ਤੇ ਉਹੀ ਲੈ ਕੇ ਆਏਗਾ ਉਹਨੂੰ ਤੇ ਰੋਟੀ ਪਾਣੀ ਦਾ ਮਤਲਬ ਈ ਨੀ ਹੈ। ਉਹ ਤੇ ਬੋਲੇਗਾ ਜੀ ਮੈਨੂੰ ਆਈ ਚਾਹੀਦਾ ਸਮਾਨ ਮੇਰਾ ਆਪਣਾ ਮੇਰੇ
ਜਿਨੂੰ ਲੋੜ ਏ ਉਹ ਗੁਰਦੁਆਰੇ ਮੰਦਿਰ ਜਾ ਕੇ ਖਾ ਸਕਦਾ ਗੁਰਦੁਆਰੇ ਚ ਦੇਖੋ ਕੋਈ ਵੀ ਬੰਦਾ ਜਦੋਂ ਮਰਜ਼ੀ ਚੱਲੇ ਜਿੰਨੀ ਵਾਰ ਮਰਜ਼ੀ ਚੱਲ ਜੇ ਕੋਈ ਮਨਾ ਨੀ ਹੈ।
ਨਹੀਂ-ਨਹੀਂ ਉਹ ਤੇ ਕੋਈ ਨੀ ਹਾਂਜੀ ਉਹ ਤੇ ਜਦੋਂ ਮਰਜ਼ੀ ਉਹ ਤੇ ਬੰਦੇ ਦੇ ਉੱਪਰ ਬੰਦੇ ਦੇ ਆਪਣੀ ਸ਼ਰਧਾ ਉੱਪਰ ਹੈ ਕਿ ਬਈ ਕਿੰਨਾ, ਹਾਂਜੀ।
ਹਾਂ। ਪਰ ਹੁਣ ਕਈ ਗਰੀਬ ਐਸੇ ਨੇ ਕਿ ਮੈਂ ਕਹਣੀ ਆ ਗੁਰਦੁਆਰੇ ਦੇ ਬਾਹਰ ਲੋਕੀ ਮੰਗਣ ਵਾਲੇ ਤੁਸੀਂ ਸੋਚ ਨਹੀਂ ਸਕਦੇ ਟੈਂਪੂ ਭਰ ਭਰ ਕੇ ਰਸ਼ ਘਰ ਲੈ ਕੇ ਜਾਂਦੇ ਨੇ ਇੱਕ ਦਿਨ ਦਾ ਹਾਂ ਵੱਡੇ ਸ਼ਹਿਰਾਂ 'ਚ।
ਅੱਛਾ, ਮਤਲਬ ਉਹ ਉੱਥੋਂ ਹੀ ਗੁਰਦੁਆਰੇ ਅੱਛਾ ਗੁਰਦੁਆਰੇ ਜੇੜਾ ਰਾਸ਼ਨ ਪਾਣੀ ਬਣਿਆ ਹੈਗਾ ਮਤਲਬ ਉਹ ਬਣਿਆ ਬਣਾ
ਉਹ ਨਹੀਂ ਨਹੀਂ ਨਹੀਂ ਜਿਵੇਂ ਹੁਣ ਅਸੀਂ ਬਾਹਰ ਦੁਕਾਨਾਂ ਹੁੰਦੀਆਂ ਨੇ, ਸਾਡੇ ਮਗਰ ਲੱਗ ਜਾਏਂਗੇ ਹਮੇ ਲੇਦੋ ਹਮੇ ਹੈ ਨੀ ਆਟਾ ਨੀ ਹੈ ਕਰਰ ਪਏ ਤੇਲ ਨੀ ਹੈ,
ਠੀਕ-ਠੀਕ। ਵੈਸੇ ਮੈਨ ਲੱਗਿਆ ਬਈ ਲੰਗਰ ਅੰਦਰੋ ਪ੍ਰਸ਼ਾਦ ਅੰਦਰੋਂ ਲੈ ਕੇ ਜਾਂਦੇ।
ਤੁਸੀ ਲੋ ਕੋਈ ਮਨਾ ਨਹੀਂ ਹੈ ਉਹ ਤੇ ਦੇਖੋ ਕੋਈ ਵੀ ਨੀ ਮਨਾ ਕਰਦਾ।
ਨਹੀਂ, ਨਹੀਂ ਮੈਨੂੰ ਲੱਗਦਾ ਸ਼ਾਇਦ ਟੈਂਪੂ ਭਰ ਕੇ ਉਹ ਗਲਤ ਚਲੋ ਅਲੱਗ ਹੋ ਗਈ ਨਾ।
ਲੋਕਾਂ ਕੋਲ ਰਾਸ਼ਨ ਇਕੱਠਾ ਕਰ ਲੈਂਦੀ ਆ।
ਅੱਛਾ, ਹਾਂ ਉਹੀ ਤੇ ਫ਼ਿਰ ਜਿਹੜੀ ਉਹਨਾ ਨੂੰ ਪਤਾ ਆਦਤ ਬਣੀਆਂ ਬੰਦਿਆਂ ਦੀ ਫੇਰ, ਉਹਨਾਂ ਨੇ ਤੇ ਉਹੀ ਚੀਜ਼ ਕਰੀ ਜਾਣੀ ਡੇਲੀ।
ਤੇ ਬਾਹਰ ਵਾਲੇ ਮਨਾ ਕਰ ਦਿੰਦੇ ਨੇ ਮਤ ਇਹਨਾਂ ਨੂੰ ਦਿਓ ਵੀ ਨਾ ਤੇ ਨਾ ਇਹਨਾਂ ਕੋਲ ਕੁਛ ਇਹਨਾਂ ਨੂੰ ਦਿਓ। ਜੇ ਖਾਣਾ ਹੈ, ਖੁਦ ਅੰਦਰ ਜਾ ਕੇ ਲੰਗਰ ਖਾ ਸਕਦੇ ਨੇ।
ਹਾਂਜੀ, ਕਈ ਦੇ ਐਵੇਂ ਹੁੰਦੇ ਨੇ ਆਪਣੇ ਬੱਚਿਆਂ ਨੂੰ ਭੇਜ ਦੇਣਗੇ ਅੱਗੇ ਵੀ ਹਾਂਜੀ ਅਹ ਤੁਸੀਂ ਬੋਲੋ ਕਿਉਂਕਿ ਬੱਚਿਆਂ ਦੀ ਛੇਤੀ ਕੀ ਮਤਲ ਸੁਣ ਲੈਂਦੇ ਨੇ ਅਗਲੇ ਵੱਡੇ ਦੀ ਇੰਨੀ ਨਹੀਂ ਸਮਝਦੇ ਸਮਝਦੇ ਕਿ ਮਤਲਬ ਸੁਣਦੇ ਨੀ ਕਿਉਂਕਿ ਵੱਡਿਆਂ ਨੂੰ ਵੱਡਿਆਂ ਦਾ ਪਤਾ ਵੀ ਚਲੋ, ਉਹ ਆਪੇ ਕਮਾਉਣ ਆਪੇ ਜਿਵੇਂ ਵੀ ਲਕ ਬੱਚੇ ਬੱਚੇ ਤੇ ਬੰਦੇ ਤਰਸ ਖਾ ਲੈਂਦੇ ਨੇ ਵੀ ਚਲੋ ਦੇਖ ਦੇ ਦਿੰਦੇ ਵੀ ਦੇ ਦਿੰਦੇ ਕੋਈ ਗੱਲ ਨੀ
ਹਾਂ, ਹਾਂ ਚਲੋ ਠੀਕ ਹੈ ਫੇਰ ਕਰਦੇ ਹਾਂ। ਓਕੇ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।